ਹੈਲੋ,
ਹੈਲੋ, ਹੈਲੋ ਸਤਿ ਸ਼੍ਰੀ ਅਕਾਲ, ਕੀ ਹਾਲ-ਚਾਲ?
ਵਧੀਆ ਜੀ, ਤੁਸੀਂ ਦੱਸੋ? ਬਸ ਵਿਹਲੇ, ਤੁਸੀਂ ਦੱਸੋ ਕੀ ਕਰ ਰਹੇ ਹੋ?
ਬਸ ਹੁਣੇ ਬੈਠੇ ਸੀ, ਮਤਲਬ ਅੱਜ ਸੰਡੇ ਸੀ
ਅੱਛਾ ਹਾਂ ਅੱਜ ਸੰਡੇ ਅੱਜ ਫਰੀ ਹੋਈ ਦਾ ਨਾ।
ਹਾਂਜੀ ਬੱਚਿਆਂ ਦਾ ਸਿਹਤ ਵ ਨਹੀਂ ਮੈਂ ਹਾਊਸ ਵਾਈਫ
ਅੱਛਾ-ਅੱਛਾ, ਮੈਰਿਡ ਹੋ ਤੁਸੀਂ?
ਹਾਂਜੀ-ਹਾਂਜੀ, ਮੈਰਿਡ ਆ ਮੈਂ
ਅੱਛਾ-ਅੱਛਾ-ਅੱਛਾ-ਛੋਟੇ, ਵਾਲੇ
ਨਹੀਂ ਮੇਰੀ ਬੇਟੀ ਟੈਨਥ ਵਿਚ ਮੇਰਾ ਬੇਟਾ ਸਿਕਸਥ
ਅੱਛਾ, ਚਲੋ ਵਧੀਆ ਹੈ।
ਹਾਂਜੀ, ਤੁਸੀਂ ਅਨਮੈਰਿਡ ਹੋ?
ਹਾਂਜੀ, ਮੈਂ ਅਨਮੈਰਿਡ ਹਾਂ
ਕਿੱਥੋਂ ਤੁਸੀਂ ਹਰਿਆਣਾ ਤੋਂ? ਅੱਛਾ-ਅੱਛਾ ਠੀਕ ਹੈ, ਮੈਂ ਵੀ ਜਗਾਧਰੀ ਹੁੰਦੀ ਵੈਸੇ ਮੈਂ। ਪੰਜਾਬ ਦੀ ਆ ਮੇਰੀ ਮੈਰਿਜ ਇੱਧਰ ਹੋਈ ਹੋਈ ਐ, ਜਗਾਦਰੀ। ਅਸੀਂ ਇੱਧਰ ਹੀ ਰਹਿੰਦੇ ਹਾਂ, ਅਮਰਵਹਰ ਸਾਈਡ
ਅੱਛਾ ਠੀਕ ਹੈ ਠੀਕ ਹੈ, ਹੋਰ ਸੁਣਾਓ ਕੀ ਕਰਦੇ ਪਏ ਹੁਣ?
ਬਸ ਬੈਠੀ ਹਾਂ, ਬੱਚਿਆਂ ਦਾ ਸਿਰ ਧੋਤਾ ਸੀ ਅੱਜ ਤੇਲ ਵਗੈਰਾ ਲਗਾ ਰਹੀ ਹਾਂ, ਉਹਨੇ ਚਾਹ ਪੀ ਕੇ ਫ੍ਰਰੀ ਹੋਏ ਸੀ।
ਅੱਛਾ ਜੀ, ਹੋਰ ਘੁੰਮਣ ਨਹੀਂ ਜਾਂਦੇ ਤੁਸੀਂ ਸੰਡੇ ਨੂੰ ਕਿੱਤੇ?
ਸੰਡੇ ਨੂੰ ਜਾਦੇ ਹਾਂ।
ਅਸੀ ਵੀ ਜਾਹੀਦਾ ਬੁੜੀਏ ਸਾਹਿਬ ਜਾਦੇ ਆ, ਤੁਸੀ ਜਾਦੇ ਹੋ ਬੁੜੀਏ ਸਾਹਿਬ?
ਹਾਂਜੀ ਬੁੜੀਆ ਸਾਹਿਬ ਜਾਦੇ ਹਾਂ, ਹੁਣ ਅਸੀ ਸ਼ਾਮ ਨੂੰ ਹੀ ਜਾਦੇ ਹਾਂ ਵੈਸੇ ਜਿਆਦਾਤਰ ਨਾ
ਅੱਛਾ, ਹਾਂ ਸ਼ਾਮੀ ਪਤਾ ਸਵੇਰੇ ਗਰਮੀ ਬੜੀ ਹੁੰਦੀ। ਨਾ ਜਾਇਆ ਹੀ ਨਹੀ ਜਾਦਾ ਕਿਥੇ ਵੀ ਅਜ-ਕਲ ਬਹੁਤ ਗਰਮੀ ਪੈ ਰਹੀ ਹੈ, ਬਹੁਤ
ਬਹੁਤ ਗਰਮੀ ਹੈ, ਅਜ ਥੋੜਾ ਜਿਹਾ ਹੋਇਆ ਜਾ ਠੰਡਾ
ਹਾਂ ਅਜ ਥੋੜ੍ਹਾ ਮਤਲਬ ਬਾਰਿਸ਼ ਵਾਲਾ ਮੌਸਮ ਹੋ ਰਿਹਾ, ਨਹੀ ਤਾਂ ਇਨੀ ਗਰਮੀ ਪੈ ਰਹੀ ਸੀ। ਪਰ ਇਹਏ ਕਿ ਬਾਰਿਸ਼ ਨਾ ਆਉਦੀ ਏ ਫਿਰ ਰੁਕ ਜਾਦੀ ਹੈ, ਧੁੱਪ ਧੁੱਪ ਨਿਕਲ ਆਦੀ ਐ ਨਾਲੇ ਹਨਾ ਹਾਂ, ਹਾਂ
ਸਾਡੀ ਅਜ ਕਮ ਵਾਲੀ ਆਈ ਸੀ, ਤੇ ਉਹ ਵੀ ਵਿਚਚਾਰੀ ਇਨਾ ਹਾਫ ਰਹੀ ਸੀ, ਕਹਿਦੀ ਇਨੀ ਗਰਮੀ ਹੈ, ਮੈਂ ਤੇ ਕਹਿਦੀ ਪਰੇਸ਼ਾਨ ਹੋ ਗਈ ਆ, ਪਸੀਨਾ ਪੂੰਜ ਪੂੰਜ ਕੇ
ਹਾਂ ਬੜੀ ਗਰਮੀ ਪੈ ਰਹੀ ਹੈ, ਇਕ ਸੱਚੀ ਪਤਾ ਕੀ ਬਾਰਿਸ਼ ਨਾਲੇ ਰੁਕ ਜਾਦੇ ਨਾਲ ਹੀ ਧੁੱਪ ਨਿਕਲਦੇ ਇਕ ਵਾਰੀ ਬਾਰਿਸ਼ ਪੈ ਜਾਏ ਨਾ, ਅਛੀ ਤਰ੍ਹਾ ਫਿਰ ਥੋੜ੍ਹਾ ਮੌਸਮ ਠੰਡਾ ਹੋਜੇ
ਨਹੀ ਉਹ ਤਾਂ ਵੀ ਗਰਮੀ ਆਏਗੀ ਹੈ, ਕਿਉਕਿ ਗਰਮੀ ਦਾ ਮੌਸਮ ਹੈ ਨਾ, ਬਾਰਿਸ਼ ਤੋਂ ਬਾਅਦ ਤੇ ਸਗੋਂ ਜ਼ਿਆਦਾ ਉਮਸ ਹੋਏਗੀ
ਹਾਂ ਐਵੀ ਏ,
ਹਾਂ ਜਿਨੀ ਮਰਜ਼ੀ ਜਿਨੀ ਵੀ ਜ਼ਿਆਦਾ ਬਾਰਿਸ਼ ਹੋਏਗੀ ਨਾ, ਉਨੀ ਜ਼ਿਆਦਾ ਉਮਸ ਵਾਲਾ ਮੌਸਮ ਹੋ ਜਾਏਗਾ, ਕਿਉਕਿ ਜਦੋ ਧੱਪ ਨਿਕਲੇ ਗ ਉਹ ਪੜਾਸ ਛਡਦੀਆਂ ਨਾ ਅ ਜ਼ਮੀਨਾਂ ਬਾਰਿਸ਼ ਵਾਲੀ ਤੇ ਉਹ ਫੇਰ ਹੋਰ ਗਰਮੀ ਹੋ ਜਾਏਗੀ।
ਅਜ ਕਲ ਤਾਂ ਮਨ ਕਰਦਾ, ਕਿ ਅਸੀ ਠੰਡੀ ਜਗ੍ਹਾ ਜਾਓ ਘੁੰਮਣ ਹੈ ਨਾ, ਪਹਾੜਾਂ ਵਗੈਰਾ ਵਿਚ ਕੋਈ ਵਧੀਆ ਜਗ੍ਹਾ ਜਾਓ, ਘੁੰਮਣ ਜੰਮੂ ਸਾਈਡ ਬੜੀ ਵਧੀਆ ਨਾ
ਹਾਂ ਅਸੀ ਉਧਰ ਗਏ ਸੀ, ਕਸ਼ਮੀਰ ਗਏ ਸੀ।
ਹਾਂ ਠੰਡਾ ਉਥੇ ਦਾ ਨਾ ਉਥੇ ਘੁੰਮਣ ਦੀ ਜਗ੍ਹਾ ਬੜੀ ਆ ਮੇਰੀ ਮਾਸੀ ਰਹਿੰਦੀ ਉਥੇ ਤੇ ਉਹ ਬਹੁਤ ਜਗ੍ਹਾ ਹੈ। ਇਕ ਵਾਰ ਮੈ ਗਈ ਸੀ ਨਾ ਉਹਨਾ ਘਰ ਤੇ ਉਹਨਾ ਨੇ ਬੜੀ ਸੋਹਣੇ ਸੋਹਣ ਜਗ੍ਹਾ ਹੈਗੀਆਂ ਉਥੇ ਘੁੰਮਣ ਦੀਆ। ਪਟਨੀ ਟੋਪ ਨੱਥਾ ਟੋਪ ਹੋ ਗਿਆ ਇਥੇ ਬੜੀ ਮਤਲਬ ਨਾ ਹਾਈਟ ਤੇ ਹੈ। ਨਾ ਕਾਫੀ ਅਤੇ ਮੌਸਮ ਇਕਦਮ ਵੈਦਰ ਉਥੇ ਤਾਂ ਨਾ ਠੰਡਾ ਹੋ ਜਾਂਦਾ
ਹਾਂ ਅਸੀ ਗਏ ਸੀ, ਮੇਰੀ ਭੂਆ ਹੁੰਦੀ ਆ ਉਥੇ ਨਾ ਜੰਮੂ ਮੇਰੇ ਭੂਆ ਜੀ ਹੁੰਦੇ ਨੇ, ਔਰ ਮੇਰੇ ਹਸਬੈਂਡ ਦੀ ਮਾਸੀ ਹੁੰਦੇ ਨੇ ਉਥੇ
ਅੱਛਾ
ਅਸੀ ਦੋ ਤਿਨ ਸਾਲ ਪਹਿਲੇ ਗਏ ਸੀ ਨੱਥਾ ਟੋਪ ਹੋ ਕੇ ਆਏ ਸੀ। ਟੋਪ ਹੋ ਕੇ ਆਏ ਸੀ ਹਾਂਜੀ ਜੀ ਤੇ ਹੁਣ ਅਸੀ ਛੁੱਟੀਆਂ 'ਚ ਗਏ ਸੀ। ਕਸ਼ਮੀਰ ਹੋ ਕੇ ਆਏ ਆਾ ਉਥੇ ਇਨਾ ਵਧੀਆ ਮੌਸਮ ਸੀ ਇਨਾ ਠੰਡਾ
ਹਾਂ ਕਸ਼ਮੀਰ ਬਹੁਤ ਮਨ ਕਰਦਾ ਇਸ ਇਸ ਟਾਈਮ ਤੇ ਜਾਣਾ ਚਾਹੀਦਾ ਹੈ। ਜਿਦਾਂ ਹੁਣ ਗਰਮੀ ਪੈ ਰਹੀਆ ਨਾ ਬੱਚੇ ਛੁੱਟੀਆਂ ਪੈਂਦੀਆਂ ਜਾਣਾ ਚਾਹੀਦਾ ਘੁੰਮਣ ਥੋੜਾ ਮਾਈੰਡ ਵੀ ਰਿਲੈਕਸ ਹੋ ਜਾਦਾ
ਹਾ ਸਹੀ ਗੱਲ ਏ। ਘੁੰਮਣਾ ਚਾਹੀਦਾ ਵੈਸੇ ਵੀ ਥੋੜਾ ਬੰਦੇ ਨੂੰ ਪਤਾ ਚੱਲਦਾ ਹੈ।
ਬੱਚਾ ਵੀ ਕੰਮ ਕਰਦਾ ਹਨਾ ਸਕੂਲ ਵਗੈਰਾ ਅਸੀ ਵੀ ਤੇ ਮਾਇੰਡ ਰਿਲੈਕਸ ਕਰਨ ਲਈ ਵੀ ਘੁੰਮਣਾ ਬਹੁਤ ਜ਼ਰੂਰੀ ਹੈ।
ਹਾਂ ਬਿਲਕੁਲ ਸਹੀ ਗੱਲ ਹੈ ਬੱਚਿਆਂ ਨੂੰ ਥੋੜਾ ਘੁਮਾਉਣਾ ਚਾਹੀਦਾ ਬੱਚਿਆਂ ਨੂੰ ਵੀ ਪਤਾ ਚੱਲਦਾ ਹੈ। ਕਿ ਦੁਨੀਆਂ ਕੀ ਚੱਲ ਰਿਹਾ।
ਹਾਂ ਸਹੀ ਗੱਲ ਮਾਇੰਡ ਵੀ ਫਰੈਸ਼ ਹੁੰਦਾ ਨਾਲੇ
ਹਾਂ ਹੋਰ ਸੁਣਾਓ ਘਰ ਸਭ ਠੀਕ ਨੇ
ਸਭ ਵਧੀਆ ਤੁਸੀ ਦਸੋ
ਬਸ ਵਧੀਆ ਅੱਜ ਕੀ ਬਣਾਇਆ ਤੁਸੀਂ।
ਅਸੀਂ ਤਾਂ ਅੱਜ ਕੜੀ ਚੌਲ ਬਣਾਏ ਸੀ।
ਠੀਕ ਹੈ।
ਹਾਂ।
ਕੜੀ ਚੌਲ ਮੇਰੇ ਫੇਵਰੇਟ ਨੇ।
ਅੱਛਾ ਜੀ ਮੈਨੂੰ ਰਾਜਮਾਂ ਚੋਲ ਬੜੇ ਸਵਾਦ ਲੱਗਦੇ ਆ।
ਅੱਛਾ ਰਾਜਮਾਂ ਚਾਵਲ ਤੇ ਮੇਰੀ ਬੇਟੀ ਦੇ ਫੇਵਰੇਟ ਨੇ ਉਹ ਤੇ ਕਹੇਗੀ ਰੋਜ਼ ਹੀ ਮੰਮੀ।
ਬੱਚਿਆ ਦੇ ਤੇ ਜ਼ਿਆਦਾਤਰ ਰਾਜਮਾ ਚਾਵਲ ਹੀ ਸਵਾਦ ਲੱਗਦੇ ਹਨ ਓਨਾ ਦੇ ਜ਼ਿਆਦਾਤਰ ਰਾਜਮਾਂ ਚੋਲ ਹੀ ਫੇਵਰੇਟ ਹੁੰਦੇ ਆ।
ਤੇ ਏ ਬਈ ਰੋਜ਼ ਮੰਮੀ ਰਾਜਮਾ ਹੀ ਬਣਾ ਦਿਆ ਕਰੋ।
ਹਾਂ ਏਦਾਂ ਹੀ ਆ ਮੈਨੂੰ ਵੀ ਤੇ ਮੈਨੂੰ ਵੀ ਇੱਦਾਂ ਹੀ ਹੈ ਮੈਨੂੰ ਰੋਜ਼ ਦੇ ਦੋ ਚਾਹੇ ਰਾਜਮਾਂ ਰਾਜਮਾਂ ਮੈਂ ਰੋਜ਼ ਖਾ ਲਾਂਗੀ।
ਹਾਂ ਸਵਾਦ ਲੱਗਦੇ ਨੇ ਰਾਜਮਾਂ ਚਾਵਲ।
ਹੂੰ ਗਰਮੀਆਂ ਚ ਨਾਲੇ ਨਾ ਰੋਟੀ ਖਾਣ ਦਾ ਮਨ ਵੀ ਨੀ ਕਰਦਾ। ਚਾਵਲ ਵਗੈਰਾ ਖਾਧੇ ਜਾਂਦੇ ਹੈ ਹਨਾ ਹੂੰ।
ਚਾਵਲ ਵਗੈਰਾ ਹੀ ਖਏ ਜਾਂਦੇ ਨੇ ਰੋਟੀ ਤੇ ਘਟ ਹੀ ਖਾਈ ਜਾਂਦੀ ਹੈ।
ਸਹੀ ਗੱਲ ਹੈ। ਹੋਰ ਸੁਣਾਓ।
ਹੋਰ ਵਧੀਆ ਹੋਰ ਕੁਛ ਤਾਂ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਸਬਜ਼ੀ ਬਣਾਓ ਇਹ ਕੀ ਬਣਾਇਆ। ਕੋਈ ਵੀ ਬਣਾ ਲੋ ਸਬਜ਼ੀ ਸਕੂਲ ਤੋਂ ਆਉਣਗੇ ਇਹ ਕਿਉਂ ਬਣਾਇਆ ਮੈਂ ਨਹੀਂ ਖਾਣੀ ਇਹ ਕਿਉਂ ਬਣਾਇਆ। ਬਸ ਰੋਜ਼ ਰਾਜਮਾਂ ਚਾਵਲ, ਛੋਲੇ ਚਾਵਲ, ਕੜੀ ਚਾਵਲ ਬਣਾ ਦੋ।
ਹਾਂ ਮੈਂ ਵੀ ਤੇ -ਮੈਂ ਵੀ ਤੇ ਇਦਾ ਦੀ ਆ। ਮੈਨੂੰ ਵੀ ਮੈਨੂੰ ਵੀ ਨੀ ਮਤਲਬ ਜਿੱਦਾਂ ਕੱਦੂ ਬਣਾ ਲੈਂਦੀ ਮੰਮੀ ਹੈ ਨਾ। ਭਿੰਡੀਆਂ, ਭੁੰਡੀਆਂ ਇੱਦਾਂ ਕੁਛ ਬਣਾ ਦਿੰਦੇ ਮੈਂ ਖਾਂਦੀ ਨਹੀਂ ਹਾਂ ਫਿਰ ਮੈਂ ਬਾਹਰੋਂ ਔਡਰ ਕਰ ਲਈਦੀ। ਕਰ ਲੈਣੀ ਆ ਨਾ ਜਿਵੇਂ ਤੇ ਹਾਂ ਹਾਂ।
ਬੱਚਿਆਂ ਨੂੰ ਇਹੀ ਹੈ ਨਾ ਕਿ ਨਹੀਂ ਪਸੰਦ ਤੇ ਚਲੋ ਜੀ ਅਸੀਂ ਨਹੀਂ ਖਾਣਾ ਤੇ ਆਪੇ ਬਜ਼ਾਰੋਂ ਮੰਗਵਾਗੇ।
ਹਾਂ, ਅਹੀ ਯੇ।
ਫੇਰ ਇਹ ਵੀ ਹੁੰਦਾ ਕਿ ਬੱਚੇ ਸਵੇਰ ਦੇ ਗਏ ਨੇ ਆ ਕੇ ਖਾਣਾ ਹੈ ਤੇ ਉਹਨਾਂ ਦੇ ਮਤਲਬ ਦੀ ਚੀਜ਼ ਹੋਏ ਤਾਂ ਹੀ ਖਾਣਗੇ।
ਗੱਲ ਹੈ, ਸਹੀ ਗੱਲ ਹੈ।
ਹੋਰ ਸੁਣਾਓ ਤੁਸੀਂ ਕੀ ਸਟੱਡੀ ਕਰ ਰਹੇ ਹੋ ਜਾਂ ਜੋਬ ਕਰਦੇ ਹੋ?
ਸਟੱਡੀ ਤਾਂ ਗ੍ਰੈਜੂਏਸ਼ਨ ਤੇ ਹੋ ਗਈ ਮੇਰੀ। ਹੁਣ ਮੈਂ ਜੋਬ ਕਰਦੀ ਹਾਂ ਨਾ। ਹਾਂਜੀ। ਇੱਥੇ ਹੀ ਯਮੁਨਾ ਨਗਰ ਹੀ ਕਰਨੀ ਆ।
ਅੱਛਾ। ਸਕੂਲ ਟੀਚਰ ਹੋ ਜਾਂ ਕੁਛ-
ਨਹੀਂ, ਟੀਚਰ ਨਹੀਂ ਮੈਂ ਚਾਰਟਡ ਅਕਾਊਂਟੈਂਟ ਦੇ ਨਾਲ ਹੀ ਹਾਂ। ਮੇਰਾ ਕੰਮ ਨਾ
ਅੱਛਾ- ਅੱਛਾ, ਠੀਕ ਹੈ -ਠੀਕ ਹੈ।
ਹਾਂਜੀ।
ਹੋਰ ਸੁਣਾਓ?
ਬਸ ਜੀ ਵਧੀਆ। ਹੋਰ ਤੁਸੀਂ ਕੀ ਬਣਾਇਆ ਅੱਜ?
ਅਸੀਂ ਅੱਜ ਮੈਂ ਬਣਾਏ ਸੀ ਫਲੀਆਂ- ਆਲੂ
ਅੱਛਾ।
ਨਾਲ ਦਹੀਂ 'ਚ ਪਕੌੜੀਆਂ ਵਗੈਰਾ ਪਾਈਆਂ ਸੀ।
ਹਾਂ, ਇਹਦੇ ਨਾਲ ਖਾਧੀ ਜਾਂਦੀ ਰੋਟੀ।
ਉਹ ਬਣਾਏ ਸੀ ਉਹ ਵੀ ਬੱਚੇ ਮੂੰਹ ਚੜਾ ਕੇ ਇਹ ਕਿਉਂ ਬਣਾਇਆ। ਅੱਜ ਸੰਡੇ ਆ ਤੇ ਅੱਜ ਤੇ ਅੱਛੀ ਚੀਜ਼
ਹਾਂ, ਬੱਚਿਆਂ ਦੀ ਐਕਸਪੈਕਟੇਸ਼ਨ ਵੱਧ ਜਾਂਦੀ ਹੈ ਸੰਡੇ ਨੂੰ। ਨਵੀਂ -ਨਵੀਂ ਡਿਸ਼ਾਂ ਖਵਾਓ। ਸਵੇਰੇ ਸਾਡੇ ਵੀ ਤੇ ਮੈਂ ਸਵੇਰੇ ਮੈਂ ਬ੍ਰੈਡ ਟੋਸਟ ਬਣਵਾਏ। ਕਿਹਾ ਅੱਜ ਸਵੇਰੇ ਬ੍ਰੈਡ ਟੋਸਟ ਬਣਵਾ। ਬਣਾਓ ਬਈ। ਹਾਂ।
ਇਹ ਵੀ ਬੱਚੇ ਸੰਡੇ ਨੂੰ ਕਹਿਣਗੇ ਕਿ ਬ੍ਰੈਡ ਬਣਾ ਕੇ ਦਿਓ। ਅੱਜ ਬਣਾਏ ਨੀ ਮੈਂ ਕਿਉਂਕਿ ਲੇਟ ਉੱਠਦੇ ਨੇ ਫਿਰ ਸਾਰਾ ਕੰਮ ਲੇਟ ਹੁੰਦਾ।
ਅੱਛਾ। ਹਾਂ, ਬੱਚੇ ਲੇਟ ਉੱਠਦੇ ਆ ਸੰਡੇ ਨੂੰ ਤਾਂ ਸੰਡੇ ਇੱਕ ਛੁੱਟੀ ਰੁੋਟੀ ਮਿਲਦੀ ਹੈ ਨਾ ਸਕੂਲੇ ਜਾਣਾ ਪੈਂਦਾ ਵਿਚਾਰਿਆਂ ਨੂੰ ਛੇ -ਸੱਤ ਸੱਤ ਵਜੋਂ ਉਠਾ ਦਿੰਦੇ ਆ। ਇੰਨਾ ਬਰਡਨ ਪਾਦਾ ਕੁਛ ਸਕੂਲ ਵਾਲਿਆਂ ਨੇ ਕੁਛ ਘਰ ਵਾਲਿਆਂ ਨੇ ਵੀ
ਹਾਂ, ਸਹੀ ਗੱਲ ਹੈ ਸਕੂਲ ਵਾਲਿਆਂ ਨੇ ਤਾਂ ਜਿਆਦਾ ਹੀ ਪਾਇਆ ਹੋਇਆ।
ਸਹੀ ਗੱਲਹੈ।
ਬੱਚਿਆਂ ਦਾ ਜੀਣਾ ਹਰਾਮ ਕੀਤਾ ਹੋਇਆ ਸਕੂਲ ਵਾਲਿਆਂ ਨੇ। ਛੁੱਟੀਆਂ ਹੁੰਦੀਆਂ ਨੇ ਇਹਨਾਂ ਨਾਲ ਕੰਮ ਦੇ ਦਿੰਦੇ ਨੇ। ਉਹ ਫੇਰ ਉਹੀ ਬੱਚੇ ਕਹਿੰਦੇ ਨੇ ਅਸੀਂ। ਛੁੱਟੀਆਂ ਚ' ਪੜ੍ਹੀਏ ਕਿ ਘੁੰਮੀਏ। ਐ ਅੱਗੋਂ ਅੱਗੋਂ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਬੱਚਿਆਂ ਦੀ ਗੱਲਾਂ ਹੀ ਅਜੀਬ ਹੁੰਦੀਆਂ ਨੇ। ਅਸੀਂ ਨੀ ਛੁੱਟੀਆਂ ਚ' ਕੰਮ ਕਰਨਾ ਕਰਦੇ ਐ ਨੀ ਬੱਚੇ। ਜੇ ਉਹ ਪ੍ਰੋਜੈਕਟ ਵਗੈਰਾ ਅਲੱਗ ਤੋਂ ਦੇ ਦਿੰਦੇ ਨੇ। ਉਹ ਵੀ ਕੀ ਕਹਿੰਦੇ ਨੇ ਮਾਵਾਂ ਨੇ ਬਣਾ ਨੇ ਬੱਚੇ ਬਣਾਉਂਦੇ ਨੇ ਕੋਈ
ਹੋਰ ਸਹੀ ਗੱਲ ਮਾਵਾਂ ਵਾਸ ਦਿੰਦੇ ਨੇ ਬੱਚੇ ਵਸਤੇ ਥੋੜਾ ਨਾ ਦਿੰਦੇ। ਬੱਚੇ ਛੋਟੇ ਉਹ ਮੈਂ ਕਿੱਥੋਂ ਬਣਾ, ਲ ਹਲੇ ਕਿੰਨੀ ਸਮਝ ਆਉਦੀ ਆ।
ਉਹੀ ਤੇ ਜਿਆਦਾ ਤੁਸੀਂ ਪ੍ਰੈਕਟਿਸ ਕਰਾਓ। ਸਕੂਲ ਵਿੱਚ ਫਰੀ ਪੀਰੀਅਡ ਹੁੰਦਾ ਬੱਚਿਆਂ ਨੂੰ ਸਿਖਾਓ। ਤਾਂ ਤੇ ਬੱਚਾ ਕੁਛ ਬਣਾਏ ਵੀ।
ਬੱਚਾ ਵੱਡਾ ਆਏ ਟੈਥ- ਇਲੈਵਨਥ ਦਾ ਹਨਾ।
ਹਾਂ, ਸਮਝਦਾਰ ਹੋਏ ਫੇਰ ਤੇ ਚਲੋ ਬੱਚਾ ਕਰ ਵੀ ਲਏ। ਲੇਕਿਨ ਵੱਡੀਆਂ ਕਲਾਸਾਂ ਚ' ਜਾ ਕੇ ਬੱਚੇ ਟੀ -ਟੀਚਰਸ ਨੂੰ ਹੀ ਨਹੀਂ ਕੁਛ ਸਮਝਦੇ।
ਹਾਂ, ਇਹ ਕਿ ਵੱਡੇ ਹਾਂ ਸਹੀ ਗੱਲ ਹੈ ਵੀ। ਇਹ ਪਰ ਇਹ ਕਿ ਥਹਾੜਡਾ ਬੱਚਾ ਵੱਡਾ ਟਾ ਹੋ ਜਾਂਦਾ ਸਮਝਦਾਰ ਹੋ ਜਾਂਦਾ ਹਨਾ। ਤੇ ਉਹਨੂੰ ਸਮਝ ਆ ਜਾਂਦੀ ਤੇ ਬਣਾ ਜਿਵੇਂ ਛੋਟੇ- ਛੋਟੇ ਬੱਚੇ ਨੇ ਪ੍ਰੀ ਨਰਸਰੀ ਕੇ ਜੀ। ਉਹਨਾਂ ਨੂੰ ਕੀ ਸਮਝ ਉਹ ਕਿੱਥੋਂ ਇਹੋ ਜਿਹੇ ਪ੍ਰੋਜੈਕਟ ਉੱਤੇ ਮਾਮਾ ਨੂੰ ਵੀ ਦਿੰਦੇ ਨੇ ਫੇਰ ਅਗ ਹਾਂ ਹੋਰ। ਸਕੂਲਾਂ ਦੇ ਵੈਸੇ ਸਕੂਲੇ ਜਿਵੇਂ ਛੋਟੇ ਬੱਚੇ ਹੈ ਹਨਾ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਕੀ ਕਰਨਾ ਚਾਹੀਦਾ। ਉਹਨਾਂ ਨੂੰ ਸਿਖਾਉਣਾ ਚਾਹੀਦਾ ਹਲੇ ਕੁਛ ਇੱਦਾਂ ਦੀ ਐਕਟੀਵਿਟੀ ਸਿਖਾਉਣੀ ਚਾਹੀਦੀ ਜਿਹਦੇ ਨਾਲ ਉਹਨਾਂ ਤੇ ਜੋ ਮੈਂਟਲ ਹੈਲਥ ਅੱਛੀ ਰਹੇ ਹੈ ਨਾ ਉਹਨਾਂ ਦਾ ਕੰਸਟੇਸ਼ਨ ਵੱਧੇ ਹਨਾ। ਲਰਨਿੰਗ ਪਾਵਰ ਜਿਵੇਂ ਉਹਨਾਂ ਦੀ ਵੱਧੇ ਪਰ ਉਹ ਉਹਨਾਂ ਨੂੰ ਨਾ ਅਲੱਗ ਮਤਲਬ ਉਹ ਚੀਜ਼ਾਂ ਦੇ ਦਿੰਦੇ ਨੇ ਜੋ ਕਰ ਵੀ ਨਹੀਂ ਪਾਉਂਦੇ।
ਹਾਂ ਬਿਲਕੁਲ ਸਹੀ ਗੱਲ ਹੈ।
ਤੇ ਮਤਲਬ ਹਾਂ ਇੱਥੇ ਦਾ ਐਜੂਕੇਸ਼ਨ ਸਿਸਟਮ ਹੀ ਥੋੜ੍ਹਾ
ਹਾਂ ਬੇਕਾਰ ਹੈ ਬੱਚਿਆਂ ਨੂੰ ਬਹੁਤ ਬੜਣ
ਬਹੁਤ ਜ਼ਿਆਦਾ ਬੜਣ ਹੁਣ ਬਾਹਰ ਤੁਸੀਂ ਦੇਖੋਗੇ ਨਾ ਬਾਹਰ ਕੀਏ ਬੱਚਿਆਂ ਨੂੰ ਪੰਜ ਸਾਲ ਤੱਕ ਸਕੂਲ ਨਹੀਂ ਭੇਜਦੇ। ਪੰਜ ਸਾਲ ਤੱਕ ਉਹਨਾਂ ਨੂੰ ਇੱਦਾਂ ਦੀ ਐਕਟੀਵਿਟੀਜ਼ ਕਰਾਉਂਦੇ ਜਿਨ੍ਹਾਂ ਨਾਲ ਉਹਨਾਂ ਦੀ ਲਰਨਿੰਗ ਹਨਾ ਕੋਂਸਟੇਸ਼ਨ ਵੱਧਦਾ ਬੱਚੇ ਦਾ ਜਿਹਨਾਂ ਨਾਲ ਉਹਦਾ ਮਾਇੰਡ ਸ਼ਾਰਪ ਹੁੰਦਾ ਇੱਕ ਤਰ੍ਹਾਂ ਦਾ ਹਨਾ ਪਰ ਹਾਂ ਫਿਰ ਉਸ ਤੋਂ ਬਾਅਦ ਜਾ ਕੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਫਿਰ ਉਹ ਹੈ ਕਿ ਤਾਂ ਹੀ ਬੱਚਾ ਇੰਟੈਲੀਜੈਂਟ ਵੀ ਹੁੰਦੇ ਉੱਥੇ ਦੇ ਹੈ ਨਾ ਐਜ਼ ਕੰਪੇਅਰ ਟੂ ਇੰਡੀਆ।
ਹੂੰ
ਹੂੰ ਹੈ ਬਸ।
ਬਸ ਏਦਾਂ ਹੀ ਹੈ ਇੰਡੀਆ ਦਾ ਸਿਸਟਮ ਤੇ ਨਾ ਪੜ੍ਹਾਈ ਕਿਸੇ ਕੰਮ ਦੀ ਹੈ ਨਾ ਕੁੱਛ ਲੇਕਿਨ ਪੜ੍ਹਾਉਣਾ ਪੈਂਦਾ ਕੀ ਕਰੀਏ।
ਸਹੀ ਗੱਲ ਹੈ ਹਾਂ ਪੜ੍ਹਾਉਣਾ ਵੀ ਤਾਂ ਜ਼ਰੂਰੀ ਪੜ੍ਹਾਈ ਵੀ ਜ਼ਰੂਰੀ।
ਹੂੰ। ਹੋਰ ਸੁਣਾਓ।
ਬਸ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ
ਚਲੋ ਮੈਨੂੰ ਨਾ ਕੋਲ ਆ ਰਹੀ ਹੈ ਮੈਂ ਕਰਦੀ
ਹਾਂਜੀ ਚਲੋ ਠੀਕ ਹੈ ਓਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ। ਫੋਨ ਚੈੱਕ ਕਰੋ ਸਤਿ ਸ੍ਰੀ ਅਕਾਲ।